ਹੈਲੋ ਸਾਸ੍ਰੀ ਕਾਲ ਜੀ
ਸਾਸ੍ਰੀ ਕਾਲ ਜੀ ਕੀ ਹਾਲ ਐ
ਵਧੀਆ ਵਧੀਆ ਤੁਸੀਂ ਸੁਣਾਓ ਤਾਡੇ ਕੀ ਹਾਲ ਨੇ
ਬਸ ਠੀਕ ਨੇ ਥੱਕ ਗਈਆਂ ਅੱਜ ਬਹੁਤ ਜ਼ਿਆਦਾ
ਕਿਉਂ ਕੀ ਹੋਇਆ
ਕੁਝ ਨੀ ਇਹੀ ਉ ਕੰਮ ਵਾਲੀਆਂ ਦਾ ਪੰਗਾ ਬਿਨਾਂ ਦਸੇ ਛੁੱਟੀ ਮਾਰ ਲੈਂਦੀਆਂ ਨੇ
ਹਾਂ ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਕਰਦੇ ਪਏਓ
ਹਾਂ
ਸਾਡੀ ਵੀ ਕੰਮ ਵਾਲੀ ਲੱਗੀ ਦੀ ਪਿਛਲੇ ਤਿੰਨ ਦਿਨਾਂ ਤੋ ਆਈ ਨੀ
ਹਾਂ
ਪਤਾ ਨੀ ਕੋਈ ਆਇਆ ਦਾ ਉਦੇ ਘਰ ਗੈਸਟ ਆਏਦੇ ਨੇ ਪਹਿਲੇ ਕਹਿੰਦੀ ਗੈਸਟ ਆਏ ਦੇ ਨੇ ਫੇਰ ਫੇਰ ਕਹਿੰਦੀਏ ਮੈਂ ਕਹੀ ਪਰ ਜਾ ਰਹੀ ਹੁ ਅਭੀ ਉਂਨਕੇ ਸਾਥ ਬਈ ਮੇਰੇ ਗੈਸਟ ਆਏ ਦੇ ਮੈਂ ਉਨਾਂ ਨੂੰ ਘੁਮਾਣ ਚੱਲੀ ਆ ਬਈ ਤੇ ਮੈਂ ਵੀ ਕਿਆ ਚੱਲ ਉਨੂੰ ਜ਼ਰੂਰਤ ਚੱਲ ਹੈਗੀ ਐ ਪਰ ਸਾਨੂੰ ਵੀ ਜ਼ਰੂਰਤ ਸੀ ਮੰਮੀ ਦੀ ਵੀ ਤਬੀਅਤ ਐਧਰੋ ਖ਼ਰਾਬ ਹੋਈ ਦੀ ਸੀ ਤੇ ਮੈਂ ਵੀ ਇੱਧਰ ਆਈ ਦੀ ਆ ਥੋੜਾ ਕੰਮ ਵੱਧ ਈ ਜਾਂਦਾ ਫੇਰ ਤੇ ਤਿੰਨ ਦਿਨਾਂ ਤੋਂ ਛੁੱਟੀ ਤੇ ਸੀ ਅੱਜ ਆਈ ਐ
ਹਾਂ
ਬੜੀ ਦਿਕਤ ਹੋਈ ਐ ਪਿੱਛੋਂ ਜਿ ਨਾ ਭਾਂਡੇ ਵਗੈਰਾ ਇੰਨੇ ਹੋ ਜਾਂਦੇ ਨੇ ਤੁਹਾਨੂੰ ਪਤਾ ਕੋਈ ਆਇਆ ਦਾ ਹੋਏ ਤੇ ਤਾਂ ਵੀ ਭਾਂਡੇ ਹੋ ਜਾਂਦੇ ਨੇ ਤੇ ਸਫ਼ਾਈਆਂ ਤੇ ਫੇਰ ਮੈਂ ਈ ਕੀਤੀਆਂ ਮੰਮੀ ਤੋਂ ਤੇ ਹੁੰਦੀਆਂ ਨੀ ਮੰਮੀ ਵੈਸੇ ਵੀ ਬਿਮਾਰ ਸਨ ਤੇ
ਹਾਂ ਉਹ ਤੇ ਪਤਾ ਨੀ ਇਨਾਂ ਨੂੰ ਪਤਾ ਚੱਲ ਜਾਂਦਾ ਵੀ ਇਨਾਂ ਦੇ ਘਰ ਮਹਿਮਾਨ ਆਏ ਦੇ ਨੇ ਜਾਂ ਕੁੜੀਆਂ ਆ ਜਾਣ ਆਪੇ ਕੁੜੀਆਂ ਕਰ ਲੈਣਗੀਆਂ ਤਦ ਇਨਾਂ ਨੇ ਛੁੱਟੀ ਮਾਰਨੀ ਮਾਰਨੀ ਏ
ਗੱਲ ਕਰਦੇ ਹੋ ਤੁਸੀਂ
ਹਾਂਜੀ ਮੈਂ ਮੈਂ ਸਿਰਫ ਇਨਾਂ ਨੂੰ ਇਹ ਕਹਿੰਨੀ ਹਾਂ ਕਿ ਚਲ ਕੋਈ ਗੱਲ ਨੀ ਹਰ ਇੱਕ ਬੰਦੇ ਨੂੰ ਲੋੜ ਪੈਂਦੀ ਏ ਕਿਤੇ ਆਣਾ ਜਾਣਾ ਪੈਂਦਾ ਏ ਤੇ ਘੱਟੋ ਘੱਟ ਬੰਦਾ ਦਸ ਦਸ ਦਿਆਂ ਕਰੋ ਕਿ ਅਸੀਂ ਕੱਲ ਨਈ ਆਣਾ
ਹਾਂ ਲੇਕਿਨ ਖੈਰ ਖੈਰ ਸਾਡੀ ਵਾਲੀ ਦੱਸ ਕੇ ਗਈ ਸੀਗੀ ਕੀ ਹਾਂ ਬਈ ਮੈਂ ਤਿੰਨ ਦਿਨ ਤੱਕ ਨਈ ਆ ਰਹੀ ਫਿਰ ਵੀ ਮੰਮੀ ਨੇ ਕਿਹਾ ਕਿ ਬਈ ਮੇਰਾ ਤੇ ਕੰਮ ਰੁਕ ਜੇਗਾ ਮੇਰਾ ਕੌਣ ਕਰੇਗਾ ਉਹ ਤੇ ਕੁਦਰਤੀ ਮੈਂ ਆ ਗਈ ਆ ਤੇ ਕਰ ਦਿੱਤੀ ਮੰਮੀ ਦੀ ਸਫਾਈ ਨੀ ਤਾਂ ਸਫਾਈਆਂ ਨੀ ਹੁੰਦੀਆਂ ਫੇਰ ਦੇਖੋ ਕੋਈ ਵੀ ਆ ਜਾਂਦਾ ਅੱਛਾ ਨੀ ਲੱਗਦਾ
ਹਾਂ ਆਪ ਹਾਂ ਆਪ ਨੂੰ ਈ ਅੱਛਾ ਨੀ ਲੱਗਦਾ ਗੰਦੀ ਜਗ੍ਹਾ ਤੇ ਬੈਠੇ ਦੇ ਹੋ
ਕੁਲ
ਚਾਰੋਂ ਤਰਫ ਖਲੇਰਾ ਪਿਆ ਦੈ ਦੇਖੋ ਮਿੱਟੀਆਂ ਘਟਿਆ ਤੇ ਆ ਹੀ ਜਾਣੇ ਹੈ।
ਹਾਂ।
ਕਿੱਥੋਂ ਦੀ ਆ ਜਾਂਦੇ ਆ ਇੱਕ ਦਿਨ ਤੁਸੀਂ ਝਾੜੂ ਨਾ ਮਾਰੋ ਤੇ। ਸਵੇਰ ਦਿਨ ਇੰਨਾ ਮਿੱਟੀ ਨਿਕਲੇਗਾ ਪਤਾ ਨੀ ਕਿੱਥੋਂ ਆ ਜਾਂਦੀ ਇੰਨੀ ਮਿੱਟੀ ਹਾਂ।
ਤੇ ਲੋੜ ਹਰ ਰੋਜ਼ ਹੈਗੀ ਏ ਕਿ ਸਾਨੂੰ ਸਫਾਈ ਦੋ ਟਾਈਮ ਹੂੰਦੀ ਹੈ ਸਾਡੀ ਵੀ। ਇੱਕ ਟਾਈਮ ਅਸੀਂ ਖੋਦ ਕਰਨੇ ਆ ਤੇ ਇੱਕ ਟਾਈਮ ਇਹ ਪੋਚਿਆਂ ਆਲੀ ਕਰਕੇ ਜਾਂਦੀ ਸਾਡੀ।
ਹਾਂਜੀ, ਹਾਂ ਬੱਚਿਆਂ ਵਾਲੇ ਘਰ ਚ ਤੇ ਖਲੇਰਾ ਪੈ ਜਾਂਦਾ ਬਚ। ਬੱਚਿਆਂ ਨੇ ਕੁੱਛ ਸੁੱਟ ਤਾ ਈ, ਕੁੱਛ ਸੁੱਟ ਤਾ ਈ। ਤੇ ਮੈਂ ਅੱਜ ਦੇਖੋ ਅੱਜ ਮੈਂ ਪਹਿਲੇ ਬਾਰਾਂ ਵਜੇ। ਤੱਕ ਨਾ ਖਾਣਾ ਬਣਾਉਂਦੀ ਪਈ ਹਾਂ ਤੇ ਮੈਂ। ਬਾਰਾਂ ਵੱਜ ਗਏ ਨੇ ਹਜੇ ਭਾਂਡੇ ਵੀ ਇੰਨਾ ਢੇਰ ਬਾਰਾਂ ਵੱਜੇ ਦੇਖੋ ਜੋ ਜੋ ਟਾਈਮ ਵੀ। ਬੀਤਦਾ ਜਾਂਦਾ ਨਾ ਭਾਂਡੇ ਵਧੀ ਜਾਂਦੇ ਹੈ ਹਾਂ।
ਹੁਣ ਗਰਮੀ ਹੈ। ਗਰਮੀ ਚ ਦੇਖੋ ਅ ਪਿਆਸ ਵੀ ਬਹੁਤ ਜਿਆਦਾ ਲੱਗਦੀ ਐ ਤੇ ਪਿਆਸ ਲੱਗਦੀ ਹੈ ਤੇ ਗਿਲਾਸ ਬਹੁਤ ਜਿਆਦਾ ਹੋ। ਜਾਂਦੇ ਨੇ ਸਾਡੇ ਤੇ ਗਿਲਾਸ ਹੋ ਗਏ ਐਹ ਕੋਲੀਆਂ ਐ ਸਭ ਕੁੱਝ ਮਤਲਬ ਬੋਤ। ਬਹੁਤ ਜ਼ਿਆਦਾ ਭਾਂਡੇ ਹੋ ਜਾਂਦੇ ਨੇ ਸਾਡੇ ਨਾ ਤੇ ਫੇਰ ਏਕ ਟੈਮ ਵੀ ਨਾ ਮਾਂਜਿਏ ਨਾ। ਤੇ ਇੰਨਾ ਢੇਰ ਲੱਗ ਜਾਂਦੈ ਕਿ ਬੰਦਾ ਖੁੱਦ ਨੀ ਮਾਂਜ ਸਕਦਾ ਫੇਰ ਫੇਰ ਕੰਮ ਵਾਲੀ ਯਾਦ ਆਉਂਦੀ ਹੈ ਕਿ ਹਾਂ ਬਈ ਆਈ ਨੀ ਅੱਜ। ਅਜੇ ਤੱਕ ਤੇ ਕਈ ਵਾਰ ਤੇ ਐਝ ਹੁੰਦਾ ਗੈਸਟ ਆਏ ਹੁੰਦੇ ਨੇ। ਐਨਾਂ ਨੂੰ ਪਤਾ ਨੀ ਕੀ ਹੋ ਜਾਂਦਾ ਹੈ ਐਨਾਂ ਨੂੰ ਪਤਾ ਲੱਗ ਜਾਂਦੈ ਕੀ ਹੁੰਦੈ ਸਮਝ ਨੀ ਆਉਂਦੀ। ਤੇ ਛੁੱਟੀ ਮਨਾ ਲੈਂਦੀ ਐ ਓ ਉਸ ਟਾਈਮ ਇਹਨਾਂ ਦਾ ਫੋਨ ਆਵੇਗਾ ਕਿ ਅਸੀਂ ਨੀ ਆ ਰਹੇ ਉਹ ਉਲਟਾ। ਜ਼ਿਆਦਾ ਜ਼ਰੂਰਤ ਹੁੰਂਦੀ ਹੈ ਤੇ ਉਲਟਾਂ ਹੀ ਨਹੀਂ ਆਉਂਦੀਆਂ ਫੇਰ।
ਹਾਂ, ੳਇਯੋ ਨਾ ਪੰਗਾ ਤੇ ਏਯੋ ਹੈ ਨਾ ਮੈਨੂੰ ਵੀ ਸਰਵਾਈਕਲ ਹੈਗੀਏ। ਤੇ ਏਨਾ ਭਾਂਡਾ ਹੁਣ ਮੈਂ ਰੋਟੀ ਬਣਾਈ ਸਬਜ਼ੀ ਦੁਪੈਰ ਦੀ। ਸਵੇਰ ਦੀ ਮੈਨੂੰ ਬਾਰਾਂ ਵੱਜ ਗਏ ਤੇ ਉਸ ਤੋਂ ਬਾਅਦ। ਆਈ ਨੀ ਫਿਰ ਮੈਂ ਇੰਨਾ ਢੇਰ ਭਾਂਡਿਆਂ ਦਾ ਲੈ ਕੇ ਬੈਠੀ ਆ ਸੜੀ ਮਤਲਬ ਮਾਂਜੇ ਨੇ ਕਿਉਂਕਿ ਮੈਂ ਝੁਕ ਕੇ ਭਾਂਡੇ ਮਾਂਜਣੇ ਪੈਂਦੇ ਨੇ। ਤੇ ਮੈਨੂੰ ਸਰਵਾਈਕਲ ਦੀ ਦਰਦ ਸ਼ੁਰੂ ਹੋ ਗਈ।
ਹਾਂਜੀ, ਸਹੀ ਗੱਲ ਏ ਹੁਣ ਕਈਆਂ। ਤੇ ਨਾ ਉਹ ਸਿੰਕ ਦਾ ਵੀ ਬੜਾ ਫ਼ਰਕ ਹੋ ਜਾਂਦਾਸਿੰਕ ਅਗਰ ਛੋਟੇ ਸਾਈਜ਼ ਦਾ ਲੱਗਿਆ ਔਰ ਦੂਰ ਦੀ ਦੂਰੀ ਤੇ ਲੱਗਿਆ ਤੇ ਤੇ ਫੇਰ ਕਮਰ ਵੀ ਦੁੱਖਣ ਲੱਗ ਜਾਂਦੀ ਏ ਕਈ ਵਾਰੀ।
ਹਾਂ ਤੇ ਫੇਰ- ਫੇਰ ਮੈਨੂੰ ਨਾ ਮਗਰ ਜਿਆਦਾ ਸਰਵਾਈਕਲ ਦੀ ਪ੍ਰੋਬਲਮ ਹੋਜੇ। ਤੇ ਮੈਨੂੰ ਨਾ ਉਲਟੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਫੇਰ ਮੈਂ ਜੋਣ ਲੱਗੀਆਂ ਉਲਟੀਆਂ ਕਰਨ ਫੇਰ ਮੈਂ। ਸਿਰਫ਼ ਝਾੜੂ ਲਾਏ ਪੋਚੇ ਤੇ ਮੈਂ ਲਾਏ ਕੋਈ ਨੀ ਤੇ। ਤੇ ਹੁਣ ਫੇਰ ਹੁਣ ਦੋ ਮਿੰਟ ਅਰਾਮ ਕਰਨ ਲੱਗੀ ਸੀ।
ਹਮ ਥੋੜਾ ਦੇਖੋ। ਮਕਾਨ ਅਗਰ ਛੋਟਾ ਹੋਏ ਨਾ ਤੇ ਆਪੇ ਸਫ਼ਾਈ ਹੋ ਜਾਂਦੀ ਹੈ ਫੇਰ ਵੀ ਬਈ। ਪੋਚੇ ਵਗੈਰਾ ਲੱਗ ਜਾਂਦੇ ਨੇ। ਲੇਕਿਨ ਏਇਉ ਮਕਾਨ ਥੋੜਾ ਵੱਡਾ ਹੋਏ ਨਾ ਤੇ ਫੇਰ ਪੋਚੇ ਤੇ ਲਗਾਣੇ ਬੜੇ ਔਖੇ ਹੋ ਜਾਂਦੇ ਨੇ। ਆਪਣੇ ਕੋਲ ਆਪਣੇ ਵਾਸਤੇ ਨੀ ਰਹਿੰਦਾ ਫਿਰ ਬੰਦੇ ਦਾ ਨਾ ਬੰਦਾ ਤਾਂ ਹੀ। ਦੇਖੋ ਕੰਮ ਵਾਲੀ ਕਿਉਂ ਲਗਾਦੈ ਬੰਦਾ ਇਹ ਤਾਂ ਹੀ ਲਗਾਦੈ ਉਝ ਵੀ ਬੜੇ ਨਖਰੇ ਨੇ ਅਰੇ। ਛੋਟੀ ਦੀ ਜਗ੍ਹਾ ਤੇ ਵੀ ਇੰਨੇ ਪੈਸੇ ਮੰਗਦੀਆਂ ਨੇ ਨਾ ਅੱਜ ਕੱਲ੍ਹ। ਕੋਈ ਹਾਲ ਈ ਨੀ ਹੈ ਐਨਾਂ ਨੂੰ ਪਤਾ ਸਾਡੇ ਬਿਨਾਂ ਇਹਨਾਂ ਦਾ ਗੁਜ਼ਾਰਾ ਨੀ ਹੈ।
ਹਾਂ, ਰੇਟ ਵਧਾਈ ਜਾਂਦੀਆਂ, ਵਧਾਈ ਜਾਂਦੀਆਂ ਨੇ।
ਕਈ ਉਹ ਕਰਦੀ ਵੀ ਹੁਣ ਮਤਲਬ ਦੋ ਹਰ ਦੋ ਮਹੀਨੇ ਬਾਅਦ ਆ ਜਾਏਗੀ, ਕਹਿਗੀ ਮੇਰਾ ਰੇਟ ਵਧਾ ਦੋ ਜੀ। ਉਹਦੇਰ ਰੇਟ ਵਧਾ ਵਧਾ ਕੇ ਪਰੇਸ਼ਾਨ ਹੋਏ ਦੀਆਂ। ਕਦੇ ਸਾਨੂੰ ਇਹ ਵੀ ਆਉਂਦਾ, ਕਿ ਇਹ ਹੱਟ ਗਈ ਤੇ ਹੋਰ ਕਿਸੇ ਨੇ ਆਉਣਾ ਨੀ।
ਹਾਂਜੀ ਹਾਂਜੀ। ਤੇ ਸਾਡੇ ਇੱਥੇ ਤੇ ਅ ਮਤਲਬ, ਪਰਸਨ ਦੇ ਹਿਸਾਬ ਨਾਲ ਲੈਣ ਲੱਗ ਗਿਆ। ਕਿੰਨੇ ਬੰਦੇ ਆ ਤੁਹਾਡੇ ਘਰ, ਢਾਈ, ਢਾਈ ਸੌ ਰੁਪਏ ਬੰਦਾ ਤਿੰਨ। ਤਿੰਨ ਸੌ ਰੁਪਏ ਬੰਦਾ, ਸਾਢੇ ਤਿੰਨ ਸੌ ਰੁਪਏ ਬੰਦਾ, ਮੈਂ ਕਿਹਾ ਇਹ ਕੀ ਗੱਲ ਹੋਈ। ਹਾਂ ਭਾਂਡਿਆ ਦਾ, ਹਾਂ ਜਿੰਨੇ ਬੰਦੇ ਉਹਨੇ ਉਸ ਹਿਸਾਬ ਦੇ ਪੈਸੇ, ਤੇ ਮੈਂ ਕਿਹਾ ਚੰਗਾ ਹਿਸਾਬ ਹੈ।
ਹਾਂ ਇਹ ਤੇ ਮੈਂ ਪਹਿਲੀ ਵਾਰ ਸੁਣਰੀ ਹਾਂ, ਇੱਧਰ ਤੁਹਾਡੇ, ਇੱਧਰ ਬਈ ਇਹ ਹਿਸਾਬ ਚੱਲ ਰਿਹਾ ਅੱਜ-ਕੱਲ੍ਹ
ਹਾਂ ਉਹ ਫੇਰ ਮੇਰਾ ਬੇਟਾ ਤੇ, ਬਾਹਰ ਨੌਕਰੀ ਕਰਦਾ ਹੈ ਤੇ ਫਰ ਜਦੋਂ। ਆਇਆ, ਤੇ ਕਹਿੰਦੀ ਆਪ ਕਾ ਇੱਕ ਮੇਂਬਰ ਬੜ ਗਿਆ। ਤ ਵੀ ਮੇਰੇ ਹੁਣ ਮੇਰੇ ਇੰਨੇ ਪੈਸੇ ਮੇਰੇ ਹੋਰ ਵਧਾ ਦੋ, ਹਾਂ ਮੈਂ ਕਿਹਾ ਤੁਸੀ। ਉਹ ਜਦੋਂ ਇੱਕ ਮੈਂਬਰ ਗਿਆ ਹੁੰਦਾ ਕੋਈ, ਤਦ ਨੀ ਤੁਸੀਂ ਕਹਿੰਦੀਆਂ। ਪੈਸੇ ਘਟਾ ਦੋ, ਹਾਂ।
ਸਹੀ ਗੱਲ ਕਰ ਰਹੇ ਹੋ ਤੁਸੀਂ।
ਹਾਂਜੀ।
ਉਹਨੇ ਇਹਨਾਂ ਦੀ ਅੱਜ ਅਗਰ ਇਹ ਛੁੱਟੀਆਂ ਮਨਾ ਲੈਣ, ਚਲੋ ਦੋ। ਤਿੰਨ ਛੁੱਟੀਆਂ ਤੇ ਚਲੋ, ਅਸੀਂ ਵੀ ਕਹਿੰਦੇ ਹਾਂ ਕਿ ਹੋਣੀ ਚਾਹੀਦੀਆਂ ਅ ਬਈ। ਬੰਦੇ ਦੀ ਚਲੋ ਕਈ ਵਾਰ ਤਬੀਅਤ ਵੀ ਖ਼ਰਾਬ ਹੋ ਜਾਂਦੀ ਹੈ, ਮਹੀਨੇ ਚ ਅਗਰ ਦੋ- ਤਿੰਨ ਛੁੱਟੀਆਂ ਹੋਣ, ਕੋਈ ਦਿੱਕਤ ਨਹੀਂ ਹੁੰਦੀ। ਉਹ ਛੁੱਟੀਆਂ ਇਨੀਆਂ ਮਾਰਦੀਆਂ ਫੇਰ, ਸਾਨੂੰ ਵੀ ਫੇਰ। ਕੁਛ ਦੂਜਾ ਆਪਓਸ਼ਨ ਤੇ ਕੱਢਣਾ ਪੈਣਾ ਨਾ ਕਿ ਹਾਂ ਵੀ ਛੁੱਟੀਆਂ ਘੱਟ ਕਰਨ, ਹੁਣ ਅਸੀਂ ਇਹਨਾਂ ਨੂੰ ਕਹਿ ਗਿਆ, ਅਸੀਂ ਛੁੱਟੀਆਂ ਦੇ ਪੈਸੇ ਕੱਟਾਂਗੇ ਚੇੜ ਨੀ ਪਾਈ ਉਸ ਉਸ ਤੋਂ ਬਾਅਦ, ਉਸ ਤੋਂ ਬਾਅਦ ਬੋਲਣ ਲੱਗ ਗਈ, ਹੁਣ ਛੁੱਟੀਆਂ। ਤੇਰੀਆਂ ਹੁਣ ਦਸ, ਬਾਰਾਂ ਤੇ ਅਸੀਂ ਤੇ ਪੈਸੇ ਕੱਢਣੇ ਨੇ ਨਾ ਫੇਰ।
ਹਾਂ, ਉਹ ਤੇ ਹੈ ਹੀ ਫੇਰ ਪੈਸੇ ਤਾਂ ਕਟਵਾਉਣਗੀਆਂ ਵੀ ਨੀ।
ਹਮ
ਪੈਸੇ ਨੀ ਕੱਟਣੇ ਅਸੀਂ, ਤੁਹਾਡੇ ਜੇ ਜੇ ਅਗਰ ਬਕ ਪੈਸੇ ਕੱਟ ਤੇ ਫਿਰਰ ਤਾਂ ਵਕਤ ਪੈ ਜਾਂਦਾ।
ਹਾਂ ਉਹੀ ਤਾਂ ਕਹਿ ਰਹੀ ਹਾਂ, ਉਹੀ ਤੇ ਫੇਰ ਚਿੜ ਜਾਣਾ ਇਹਨਾਂ ਨੇ।
ਹਾਂ ਚਿੜ ਜਾਣਾ, ਫੇਰ ਮੈਂ ਨੀ ਕੰਮ ਕਰੂੰਗੀ ਫੇਰ ਕੰਮ। ਵੀ ਭਾਂਡੇ ਵੀ ਇੰਨੇ ਮਤਲਬ, ਥੋੜੇ ਜ ਜ਼ਿਆਦਾ। ਭਾਂਡੇ ਹੋਣ, ਤੇ ਗੰਦੇ ਭਾਂਡੇ ਮਣ ਜਾਂਦੀਆਂ ਨੇ ਵਿੱਚ ਜੂਠ ਲੱਗੀ ਰਹਿ ਜਾਂਦੀ ਹੈ, ਤੇ ਫੇਰ ਦੁਬਾਰਾ ਆਪ ਮਾਂਜਣੇ ਪੈਂਦੇ ਨੇ, ਜਾਂ ਫੇਰ ਨਾਲ ਲੱਗਣਾ। ਪੈਂਦਾ, ਕਿ ਤੂੰ ਮਾਂਜ
ਇਹ ਤੇ ਸਹੀ ਗੱਲ ਹੈ, ਕੁੱਝ ਕਰੋਕਰੀ ਦਾ ਵੈਸੇ ਵੈਸੇ ਹੀ ਡਰ ਲੱਗਦਾ ਅਸੀਂ ਤੇ ਕਰੋਕਰੀ ਤੇ ਆਪੇ ਹੀ ਕਰਨੇ ਆ ਫੇਰ, ਉਹਨੂੰ ਅਸੀਂ ਸਾਈਡ ਤੇ ਹੀ ਰੱਖ ਦਿੰਦੇ ਆਂ। ਕਿਉਂਕਿ ਕਰੋਕਰੀ ਨਾ, ਇਹਨਾਂ ਨੇ ਤੇ ਵੇਖਣਾ ਨੀ ਕਿ ਕਿੰਨੀ ਮਹਿੰਗੀ ਹੈ, ਕਿੰਨਾ ਕੁਛ ਹੈਗਾ। ਤੇ ਇਹਨਾਂ ਨੇ ਤੇ ਫਟਾਫਟ ਦੇਹ ਮਾਰ, ਚਲੋ ਬਈ ਅਸੀਂ ਫਟਾਫਟ ਵਿਹਲੇ ਹੋਈਏ, ਇਹਨਾਂ ਨੇ ਨੀ ਅਸੀਂ ਉਹੀ ਭਾਂਡੇ, ਅਸੀਂ ਅੱਧਾ ਘੰਟਾ, ਪੌਣਾ ਘੰਟਾ ਲਗਾਵਾਂਗੇ ਮਾਂਜਦੇ ਆਆ। ਤੇ ਇਹਨਾਂ ਨੇ ਪੰਜ-ਦਸ ਮਿੰਟ ਦੇ ਅੰਦਰ ਵਿਹਲੇ ਹੋ ਗਿਆਏ, ਅਸੀਂ ਹੈਰਾਨ ਹੁੰਦੇ ਕਿ ਇੰਨੀ ਜਲਦੀ ਵੰਡ ਹਣੇ। ਤੇ ਬੜੀ ਹੁਣੇ, ਮਾਂਜ ਕੇ ਚਲਦੀ ਬਣੀ ਚੱਲਦੀ ਬਣੀਏ।
ਹਾਂ, ਉਹੀ ਨਾ
ਹਾਂ ਚਲੋ ਗਰਮੀਆਂ ਹਜੇ 'ਤੇ ਫੇਰ ਚੱਲ ਜਾਂਦਾ ਜੇ, ਗਰਮੀਆਂ 'ਚ ਐ ਹੁੰਦਾ ਕਿ ਅ ਜੇੜੇ ਥਿੰਨ ਦੇ ਭਾਂਡੇ ਹੁੰਦੇ ਨਾ 'ਤੇ ਉਨਾਂ 'ਤੇ ਚਿਕਨਾਪਣ ਓ ਜਲਦੀ ਉਤਰ ਜਾਂਦੈਂ। ਸਰਦੀਆਂ ਤੇ ਜੰਮ ਜਾਂਦਾ 'ਤੇ ਓ ਸਾਫ਼ ਪਤਾ ਲੱਗਦੈ ਕਿ ਹਾਂ ਬਈ ਆ ਜੂਠਣ ਰੈ ਗਈ ਏ। ਫੇਰ ਐਨਾਂ ਨੂੰ ਕਵਾਂਗੇ, ਫੇਰ ਐਨਾਂ ਦੇ ਨਖਰੇ।
ਹੂੰ ਨਈ ਓ ਤਾਂ ਹੁਨੇ ਗਰਮੀਆਂ ਵਿੱਚ ਵੀ ਜਿਸ ਤਰਾਂ ਭਾਂਡਾ ਸੁੱਕਦਾ ਨਾ ਜੇ ਓ ਚੰਗੀ ਤਰਾਂ ਸਾਫ਼ ਨੀ ਐ, ਘਿਓ ਲੱਗਿਆ ਦਾ ਐ ਓ 'ਤੇ ਤਾਂ ਓ ਗਰਮੀਆਂ 'ਚ ਵੀ ਨਜ਼ਰ ਆ ਜਾਂਦਾ।
ਹਾਂ ਓ ਬਾਕੀ ਐ ਹੋ ਜਾਂਦਾ ਨਾ ਕਿ ਗਰਮੀਆਂ 'ਚ ਅਸੀਂ ਅ ਸੀਂ ਵੈਸੇ ਤੇ ਸਰਦੀਆਂ 'ਚ ਵੀ ਪਾਣੀ ਪਾ ਕੇ ਰੱਖ ਦਿੰਨੇ ਆ, ਗਰਮੀਆਂ 'ਚ ਵੀ ਪਾ ਦਿੰਨੇ ਆ ਅਸੀਂ ਨਾਲ-ਨਾਲ ਮਤਲਬ ਪਾਣੀ ਪਾ ਦਿੰਨੇ ਆ। ਜਿਵੇਂ ਹੁਣ ਪਲੇਟਾਂ ਰੱਖੀ ਐ, ਘਿਓ ਦਾ ਥੋੜਾ ਰੈਂਦਾ ਕਿ ਹਾਂ ਬਈ ਘਿਓ ਵਾਲੀ ਚੀਜ਼ਾਂ ਜੇੜੇ ਭਾਂਡੇ ਮਾਂਜਣੇ ਆ ਤੇਲ ਆਲੀ ਹੋਈ, ਚਿਕਨਾਈ ਵਾਲੀ ਕੋਈ ਵੀ ਚੀਜ਼ ਹੋਏਗੀ 'ਤੇ ਉਨਾਂ 'ਤੇ ਦੇਖੋ ਅੱਛੀ ਤਰਾਂ ਸੂਬੀ ਮ ਵਗੈਰਾ ਮਾਰਨੀ ਪਏਗੀ ਨਾ ਜੋ ਵੀ ਏ।
ਹਾਂ ਓ 'ਤੇ ਹੈਈ ਵੈਸੇ ਹਜੇ ਮੈਂ 'ਤੇ ਆਪ ਬੱਚਿਆਂ ਨੂੰ ਕੈ ਦੇਆ ਆਪਣੀ-ਆਪਣੀ ਪਲੇਟ ਧੋ ਕੇ ਰੱਖ ਣੀ ਐ‌ 'ਤੇ ਕਿਉਂ ਕਿ ਨਾ ਫੇਰ ਜੇ ਘਿਓ ਜੰਮ ਜਾਂਦਾ ਐ, ਘਿਓ ਵਗੈਰਾ ਜਿਸ ਤਰਾਂ ਵੀ ਏ ਫੇਰ ਐ ਕੰਮ ਆਲੀਆ ਧੋਂਦੀਆਂ ਨੀ ਐ ਏਨਾਂ ਨੇ ਐਵੇਂ ਈ ਗਲੋ ਗਲਾਵਾਂ ਲਾਨਾ 'ਤੇ ਚਲੋ ਜੀ ਚਲੋ ਮੈਂਨੇ ਕਰਦੀ ਐ, ਕਰਦੀ ਐ ਸਫ਼ਾਈ ਵੀ ਏਨਾਂ ਦੇ ਕੋਲ ਏਨਾਂ ਦੇ ਅੱਗੇ-ਪਿੱਛੇ ਆਉਦੇ ਰੋ 'ਤੇ ਸੋਹਣੀ ਕਰਨਣਗੀਆਂ ਨਈ ਤੇ ਓ ਦਰਵਾਜ਼ਾ ਪੀ
ਐ ਤੁਸੀਂ ਬਿਲਕੁੱਲ ਸਈ ਗੱਲ ਕਰਦੇ ਪੇ, ਬਿਲਕੁੱਲ ਸਈ ਗੱਲ ਕੀਤੀ ਜੇ। ਅਗਰ ਸ਼ੂਜ ਪਏ ਦੇ ਨਾ, ਮੈਂ ਕੈਂਨੀ ਆ ਸ਼ੂਜ ਨੀ ਲਾਏਗੀ ਚਾ ਕੇ, ਉਧਰੋਂ ਦੀ ਸਾਈਡਾਂ ਤੋਂ ਮਾਰ ਕੇ ਚਲੀ ਜਾਏਗੀ ਮੈਂ, ਮੈਂ 'ਤੇ ਜਦੋਂ ਮੰਮੀ ਘਰ ਆਈ ਦੀ ਹੁੰਨੀ ਏ ਮੈਂ ਤੇ ਠੋਕਾ ਠਾਕੀ ਕਰਨੀ ਆ ਕੈਂਦੀ ਤੂੰ ਈ ਕਰਤੀ ਐ ਟੋਕਾ ਟਾਕੀ। ਹੋਰ ਤਾਂ ਕੋਈ ਕਰਤਾ ਨੀ ਮੈਂ ਕੇਆ ਹਾਂ ਤੂੰ ਮਾਰੇ ਸ ਆਂਦੀ ਹੋਰ ਕੋਈ ਬੈਠਦਾ ਨੀ ਐ ਨਾ।
ਆ ਉਈਓ ਨਾ ਐਨਾਂ ਨੂੰ ਕਵੋ
ਅੱਛਾ ਫੇਰ ਥੋੜਾ ਡਰ ਵੀ ਲੱਗਦਾ ਜੇ ਅਗਰ ਅਸੀਂ ਐਨਾਂ ਨੂੰ ਜਿਆਦਾ ਕੁਛ ਕੈ ਦਈਏ ਨਾ ਕਿਤੇ ਹੱਟ ਈ ਨਾ ਜਾਏ। ਐ ਵੀ ਹੋ ਜਾਂਦਾ ਜੇ। ਹਾਂ ਸਾਰੇ ਕੰਮ ਕਰਨੇ ਪੈਂਦੇ ਨੇ ਐ ਜੇੜੇ ਬੂਟੇ ਲਾਏ ਨਾ ਉਨੂੰ ਵੀ ਲਵਾਉਣਾ ਪੈਣਾ ਆਪ।
ਅ ਆਪ ਈ ਲਾਣੇ ਪੈਣੇ ਨੇ 'ਤੇ ਅਸੀਂ ਹੁ ਅੱਜ ਅਸੀਂ ਵੀ ਜਦੋਂ ਕੋਲੇਜ ਜਾਂਦੇ ਸੀ 'ਤੇ ਤਦ ਅਸੀਂ ਆਪ ਈ ਕਰਦੇ ਸੀ ਸਫ਼ਾਈਆਂ ਤੇ ਬ ਸਵੇਰੇ ਕੋਲਜ ਜਾਣਾ 'ਤੇ ਪੈਲੇ ਆਪਣੇ ਸਫਾਈਆਂ ਸਫੁਈਆਂ ਕਰ ਕੇ ਫੇਰ ਜਾਣਾ ਕੋਲਜ ਲੇਕਿਨ ਹੁਣ 'ਤੇ ਉਮਰ ਹੋ ਗਈ ਏ ਆ ਜਿਸ ਤਰਾਂ ਵੀ ਐ ਹੁਣ ਨੀ ਹੁੰਦੀਆਂ ਸਫਾਈਆਂ। ਤੇ ਇਜ ਐ ਨਾ, ਹਾਂ। ਪਰ ਜਿਨੇ ਆਪ ਕੀਤੀਆਂ ਹੁੰਦੀਆਂ ਨੇ ਨਾ ਸਫਾਈਆਂ
ਹਾਂਜੀ-ਹਾਂਜੀ ਹਾਂ ਐ ਸਈ ਗੱਲ ਕਰਦੇ ਪੇ ਓ ਤੁਸੀਂ। ਬਈ ਉਨੂੰ ਨੀ ਪਸੰਦ ਆਂਦੀ ਕਿਸ ਤੀ ਦੀ ਓ 'ਤੇ ਫੇਰ ਵੇਖੇਗਾ ਕੀ-ਕੀ ਕਰਦੀ ਪੀਏ ਫਲਾਨੀ ਅਗਰ ਲਗਾਈ ਦੀਏ 'ਤੇ ਕਰਦੀ ਕਿਵੇਂ ਪਈ ਏ। ਫੇਰ ਮੈਂ ਕਵ ਬਈ ਹੁੰਦਾ ਈ ਏ ਫੇਰ ਬਈ ਪੈਸੇ ਦੇ ਕੇ ਕੰਮ ਕਰਵਾ ਰੇਆ ਤੇ ਸਾਫ਼ ਤੇ ਹੋਣਾ ਚਾਈਦਾ ਨਾ ਕੰਮ 'ਤੇ ਸੰਤੁਸ਼ ਟੀ ਪੂਰਵਕ ਹੋਣਾ ਚਾਈਦਾ ਕਿ ਹਾਂ ਬਈ ਅਸੀਂ ਕੰਮ ਕਰਵਾਇਆ 'ਤੇ ਹਾਂ ਬਈ ਕੰਮ ਹੋਇਆ ਦਾ ਐ। ਲੱਗੇਗੀ, ਸਫ਼ਾਈ ਕੀਤੀ ਦੀ ਏ।
ਜੇ ਪੋਚਾ ਲੱਗਿਆ ਤੇ ਬੰਦਾ ਇਹ ਹੁੰਦਾ ਕਿ ਮੈਂ ਨੰਗੇ ਪਾਰ ਨਾ ਫਰਸ਼ ਥੋੜੀ ਦੇਰ ਟੁਰਨਾ ਜੇਕਰ ਪੋਚਾ ਲੱਗਣ ਤੋਂ ਬਾਅਦ ਸਫ਼ਾਈ ਲੱਗਣ ਤੋਂ ਬਾਅਦ ਵੀ ਜੇ ਅਸੀਂ ਨੰਗੇ ਪੈਰ ਇੱਕ ਮਿੱਟਲੇ ਵੀ ਨਹੀਂ ਚੱਲ ਸਕਦੇ ਫੇਰ ਤੇ ਫਾਇਦਾ ਨੀ ਨਾ ਕੋਈ, ਚਲੋ ਬੜਾ ਚੰਗਾ ਲੱਗਾਿਆ ਤੁਹਾਡੇ ਨਾਲ ਗੱਲ ਕਰਕੇ ਟਾਈਮ ਦਾ ਪਤਾ ਹੀ ਨਹੀਂ ਚੱਲਿਆ ਚੱਲ ਉਹਦੀ
ਖੁਦ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਚਲ ਠੀਕ ਹੈ ਜੀ, ਓਕੇ ਜੀ, ਬਾਏ ਜੀ, ਹਾਂਜੀ-ਹਾਂਜੀ।